ਹੈਲੋ, ਹੈਲੋ ਹਾਂਜੀ ਭੈਣਜੀ, ਸਤਿ ਸ਼੍ਰੀ ਕਾਲ, ਸਤਿ ਸ਼੍ਰੀ ਕਾਲ। ਹੋਰ ਕਿਵੇਂ ਹੋ ਭੈਣ ਜੀ? ਠੀਕ-ਠਾਕ ਭੈਣ ਜੀ। ਤੁਸੀਂ ਦੱਸੋ? ਅਸੀਂ ਵਧੀਆ ਭੈਣ ਜੀ। ਹੋਰ ਜੀ। ਕੀ ਕਰਦੇ ਹੋ? ਹੋਰ ਕੀ ਕਰਦੇ ਸੀ ਭੈਣ ਜੀ? ਬਸ ਰੋਟੀ ਰੋਟੀ ਬਣਾਂਦੀ ਪਈ ਸੀ। ਕੀ ਬਣਾਇਆ ਫਿਰ ਅੱਜ ਰੋਟੀ ਚ? ਅੱਜ ਬਣਾਇਆ ਦਾਲ ਸਾਬਤ ਮੁੰਗ ਅੱਛਾ, ਕਿਵੇਂ ਬਣਾਨੇ ਓ ਤੁਸੀਂ? ਰੈਸਪੀ ਦੱਸ ਦਿਓ ਮੈਨੂੰ? ਬਸ ਦਾਲ ਉਬਾਲ ਲੈਣੀ ਏ ਪੈਲੇ ਹਾਂਜੀ। ਪਿਆਜ ਕੱਟਣੇ ਲਸਣ, ਹਾਂਜੀ ਲਸਣ ਪਾ ਦੇਣਾ, ਹਾਂਜੀ, ਆਪਣਾ ਤੇਲ ਚ ਜੀਰਾ ਪਾ ਕੇ ਪਿਆਜ਼ ਪਊਜ ਲਾਲ ਕਰਕੇ ਫ ਟਮਾਟਰ ਪਾਓ ਫਿਰ ਆਪਣੀ ਦਾਲ, ਤੁਸੀਂ ਦੱਸਿਆ ਨੀ ਕੀ ਚ ਬਣਾਣੀ ਆ ਕੁੱਕਰ ਚ ਕੀ ਪਤੀਲੇ ਚ ਕੂੱਕਰ ਚ ਕੂੱਕਰ ਚ ਉਬਾਲ ਲੈਣੀਆਂ। ਅੱਛਾ ਜੀ, ਤੁਹਾਨੂੰ ਤੇਰਾ ਦਬਾਨਾ ਪਸੰਦ ਆ ਹੈਂ। ਹੈਲੋ, ਤਮਾਨਾ ਪਸੰਦ ਐ। ਆਵਾਜ਼, ਕਲੀਅਰ ਨੀ ਆਦੀ ਪਈ ਤੁਹਾਡੀ ਜੀ, ਮੈਂ ਕਿਹਾ ਤੁਹਾਨੂੰ ਗੇਹੜਾ ਜ਼ਮਾਨਾ ਪਸੰਦ ਆ। ਸਾਨੂੰ ਜ਼ਵਾਨਾ ਆਪਣਾ ਹੀ ਪਸੰਦ ਹੈ ਜਿਹੜਾ ਹੁਣ ਚੱਲਦਾ ਨਾਈਟੀਨ ਦਾ ਪਸੰਦ ਆ। ਕਿ ਹੁਣ ਪਸੰਦ ਆ ਹੁਣ ਦਾ ਹੀ ਪਸੰਦ ਆ
ਅੱਛਾ ਜੀ,
ਪਹਿਲੇ ਦਾ ਕਿਉਂ ਨੀ ਪਸੰਦ ਤੁਹਾਨੂੰ ਪਹਿ ਪੁਰਾਣੀਆਂ ਸੋਚਾਂ ਹੁਣ ਥੋੜ੍ਹੀ ਆਪਾਂ ਨਵੀਂ ਸੋਚ ਵਾਲੇ ਆਪਾਂ ਹਾਂਜੀ ਹਾਂਜੀ, ਸਹੀ ਕਿਹਾ ਹੁਣ ਬੱਚਿਆਂ ਬੱਚਿਆਂ ਦੇ ਨਾਲ ਚੱਲਦੇ ਹਾਂ ਆਪਾਂ, ਹਾਂਜੀ ਹਾਂਜੀ, ਸਹੀ ਕਿਹਾ ਹਾਂਜੀ ਹੋਰ ਤੁਸੀ ਸ਼ਪਿੰਗ ਕਰਦੇ ਹੋ ਹਾਜੀ ਕਰਦੇ ਆ, ਵਧੀਆ ਪ੍ਰੋਡੈਕਟ ਹੁੰਦਾ। ਵਧੀਆ ਵਧੀਆ ਬਹੁਤ ਵਧੀਆ ਮਿਲਦਾ। ਕੀ ਕੀ ਮੰਗਵਾਆ ਫਿਰ ਤੁਸੀਂ, ਮੈਂ ਮੰਗਾਨੀ ਰਹਿੰਦੀ ਆ ਕੱਪੜ ਕੱਪੜੇ ਵੀ ਆਪਣੀਆਂ ਜੁੱਤੀਆਂ ਚ ਅ ਹਾਂ ਮੇਕਅਪ ਦਾ ਸਮਾਨ ਮਗਾ ਲੈਨੀ ਆਂ ਚਲੋ, ਅੱਛਾ ਜੀ ਤੁਹਾਨੂੰ ਮੇਕਅਪ ਵੀ ਕਰਨਾ ਆਦਾ। ਪਾਰਲਰ ਕਰਦੀ ਹੈ ਨਾ, ਅੱਛਾ ਅੱਛਾ ਫੇਰ ਤਾਂ ਵਧੀਆ ਹੋਰ ਤੁਸੀਂ ਕੀ ਕਰਦੇ ਹੋ। ਮੈਂ ਵਰਕ ਫਰੋਮ ਹੋਮ ਕਰਦੀ ਆ ਅੱਛਾ ਅੱਛਾ, ਹਾਂਜੀ ਮੈਂ ਜਿਵੇਂ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਣੇ ਅੱਛਾ, ਹਾਂਜੀ ਹਾਂਜੀ। ਅੱਛਾ ਅੱਛਾ ਫਿਰ ਪੈਸੇ ਵਧੀਆ ਮਿਲ ਜਾਂਦੇ ਨੇ? ਉਹ ਆ ਸਕਦਾ ਮਹੀਨਾ ਕ ਅੱਛਾ। ਬਹੁਤ ਘੱਟ ਦਿੰਦੇ ਨੇ ਲੋਕ? ਹਨਾ।
ਹਾਂਜੀ।
ਹਾਂਜੀ ਬਹੁਤ ਘੱਟ ਮਿਲਦਾ ਫਿਰ ਤਾਂ। ਹੁਣ ਕੀ ਕਰੀਏ ਸਾਡੇ ਸਰਾਮਪੁਰ ਦੇ ਲੋਕ ਵੀ ਬੜੇ ਭੁੱਖੇ ਨੇ। ਤੁਸੀਂ ਹੋਰ ਕੋਈ ਜੋਬ ਲੱਭੋ ਆਪਣੀ? ਸੋਹਣੀ ਜੀ ਕੋਈ ਕਰੋ? ਵੀ ਆਪਣੇ ਪੜ੍ਹਾਈ ਦੇ ਮੁਤਾਬਕ। ਹੁਣ ਤਾਂ ਮੇਰੀ ਉਮਰ ਹੋ ਗਈ ਅੱਛਾ। ਹਾਂਜੀ। ਹੋਰ ਕੀ ਬਣਾਇਆ ਅੱਜ? ਅੱਜ ਅਸੀਂ ਬਣਾਈ ਸੀ ਸਾਬੂਦਾਨ ਖਿਚੜੀ ਸਵੇਰੇ ਨਾਸ਼ਤੇ ਚ ਅੱਛਾ ਦੁਪਹਿਰੇ ਅਸੀਂ ਬਣਾਏ ਸੀ ਗਾਜਰ, ਆਲੂ, ਮਟਰ ਅੱਛਾ ਹੁਣ ਰਾਤ ਨੂੰ ਅਸੀਂ ਬਣਾਏ ਆ ਕਾਲੇ ਬੈਂਗਣ। ਅੱਛਾ।
ਹਾਂਜੀ।
ਤੁਸੀਂ ਆਪ ਸਾਰਾ ਕੰਮ ਕਰ ਦਿੰਨੇ ਹੋ? ਹਾਂਜੀ ਹਾਂਜੀ ਮੈਂ ਸਾਰਾ ਆਪ ਕਰਦੀ ਹਾਂ ਕੰਮ। ਬੱਚੇ ਕਿੰਨੇ ਨੇ ਤੁਹਾਡੇ ਨਹੀਂ ਮੇਰਾ ਤਾਂ ਵਿਆਹ ਹੀ ਨਹੀਂ ਹੋਇਆ ਮੈਂ ਤਾਂ ਛੜੀ ਆ। ਅੱਛਾ ਕਿਉਂ ਵਿਆਹ ਨੀ? ਕਰਾਉਣਾ।
ਨਹੀਂ?
ਲੈ। ਹੁਣ ਉਮਰ ਹੋਗੀ ਹੁਣ ਜਿਵੇਂ ਮੋਦੀ ਜਿਵੇਂ ਛੜਾ ਰਹਿਣਾ ਉਮਰ ਹੋਗੀ ਵਿਆਹ ਕਰਾਣਾ ਜਰੂਰੀ। ਵਧੀਆ। ਨਹੀਂ ਜਿਵੇਂ ਮੋਦੀ ਛੜਾ ਰਿਹਾ ਉਹ ਵੇ ਆਪਾਂ ਰਹਿਣਾ ਲੈ ਮੋਦੀ ਦੇ ਕੀ ਆ। ਬੰਦੇ ਦੀ ਜ਼ਿੰਦਗੀ ਚੱਲ ਗਈ ਹੁਣ ਆਪਣੇ ਆਹ ਜਮਾਨੇ ਚ ਥੋੜ੍ਹੀ ਚੱਲਣ ਵਾਲੀ ਆ। ਨਹੀਂ ਵੈਸੇ ਵੀ ਸ਼ੌਕ ਸ਼ੋਕ ਨੀ ਵਿਆਹ ਕਰਾਉਣ ਦਾ ਅੱਛਾ। ਹਾਂਜੀ ਵਿਆਹ ਕਰਾ ਕੇ ਵੀ ਉਹਨਾਂ ਦੇ ਅੱਗੇ ਪਿੱਛੇ ਹੀ ਕਰਨਾ ਪੈਂਦਾ ਦੇ ਘਰ ਦੇ ਹੀ ਕੰਮ ਕਰਨੇ ਪੈਂਦੇ ਆ ਇਹ ਵੀ ਗੱਲ ਸਹੀ ਆ। ਹਾਂਜੀ ਇਹ ਤੋ ਵਧੀਆ ਆਪਣੇ ਪੈਰਾਂ ਤੇ ਖੜੇ ਹੋਵੋ ਆਪਣੇ ਨੂੰ ਮਹੀਨਾ ਮਿਲ ਜਾਂਦਾ ਹੈ। ਅੱਛਾ ਹੋਰ ਮਾਂ ਬਾਪ? ਕਰਦੇ ਨੇ ਓ ਹਾਂਜੀ? ਤੁਹਾਡੇ ਮਾਂ ਬਾਪ ਕੀ ਕਰਦੇ ਨੇ ਮੇਰੇ ਮਾਂ ਬਾਪ ਮੇਰੇ ਪਾਪਾ ਓਫਿਸ ਤੇ ਕੰਮ ਕਰਦੇ ਨੇ ਵਰਕ ਫਰੋਮ ਹੋਮ ਹੀ ਹੈ ਉਹਨਾਂ ਦਾ ਵੀ ਚਲਦਾ ਤੇ ਮੰਮਾ ਹਾਉਸ ਵਾਇਫ ਨੇ ਹਾਂਜੀ ਠੀਕ ਠੀਕ ਹੈ ਚਲੋ ਵਧੀਆ ਵਧੀਆ ਕੀਆ ਹੋਰ ਭਰਾ ਭਰਾ ਹੈਗਾ ਭਰਾ ਹੈਗਾ
ਨਹੀਂ ਮੈਂ ਇਕੱਲੀ ਕੁੜੀ ਆ
ਅੱਛਾ ਹਾਂਜੀ ਹਮ ਹੋਰ ਰੋਟੀ ਕਿੰਨੇ ਵਜੇ ਤਕ ਖਾਣੀ ਆ ਤੁਹਾਨੂੰ ਅਸੀਂ ਰੋਟੀ ਗਿਆਰਾਂ ਵਜੇ ਤੱਕ ਖਾ ਲੈਂਦੇ ਹਾਂ ਬਹੁਤ ਲੇਟ ਖਾਂਦੇ ਹੋ
ਹਾਂਜੀ ਆਦਤ ਜੀ
ਹਜ਼ਮ ਹੋ ਜਾਂਦੀ ਹੈ ਏਨੀ ਲੇਟ? ਹਾਂਜੀ ਫੇਰ ਇੱਕ ਦੋ ਵਜੇ ਤੱਕ ਸੌਦੇ ਹਾ ਰਾਤ ਨੂੰ ਬਹੁਤ ਲੇਟ ਕਰਦੇ ਹੋ ਤੁਸੀਂ ਤਾਂ ਕੀ ਕਰੀਏ ਸਾਡੀ ਮਾਂ ਰੋਟੀ ਨੀ ਛੇਤੀ ਬਣਾਉਂਦੀ
ਪਰਮਹੁ
ਅਛਾ ਹਮ। ਜਦ ਤੱਕ ਦਸ ਨੀ ਵਜਦੇ। ਉਹਦੋ ਤੱਕ ਸਾਡੇ ਘਰ ਯੂਟਿਊਬ ਚੱਲਦਾ ਅੱਛਾ ਹਾਂ ਮੰਮਾ ਯੂਟਿਊਬ ਬੜਾ ਸੁਣਾ। ਜਦੋ ਘੜੀ ਤੇ ਵਿਖ ਗਿਆ ਦਸ ਵਜ ਗਏ। ਅੱਛਾ ਮੰਮਾ ਵੈਸੇ ਸਿਖਦੀ ਸਿੱਖਦੀ ਆ ਨਾ ਨਵੀਆਂ ਨਵੀਆਂ
ਰੈਸਿਪੀ ਪਤਾ ਨੀ ਕੀ ਦੇਖੀ ਜਾਂਦੇ ਕਦੇ ਕਨੇਡਾ
ਕਨੇਡਾ ਦੀ ਨਿਊਜ਼ ਕਦੇ ਟਰੰਪ ਨੇ ਰੂਲ ਕਡਤੇ ਕਦੇ ਟਰਪ ਨੇ ਓਹ ਕਰਤਾ ਅਛਾ ਮੰਮੀ ਨੂੰ ਨਿਊਜ ਦਾ ਸ਼ੌਂਕ ਹੈ ਨਾ ਹਾਂਜੀ ਹਮ ਲੇਟ ਹੋ ਜ਼ਾਦੀ ਕੀ ਕਰੀਏ ਸਾਡੇ ਤਾਂ ਇਥੇ ਮੀਂਹ ਪੈਂਦਾ ਪਿਆ ਤੁਹਾਡੇ ਉੱਥੇ ਕੀ ਗਰਮੀ ਯਾ ਠੰਡ ਆ ਧੂਪ ਨਿਕਲੀ ਹੋਈ ਓਹਦੇ ਤਾ ਅੱਛਾ ਸਾਡੇ ਤਾਂ ਬਹੁਤ ਮੀਹ ਪੈਂਦਾ ਪਿਆ ਇੱਥੇ,
ਅੱਛਾ ਜੀ ਉਰੇ ਧੁੱਪ ਨਿਕਲੀ ਆ ਕੜਕ
ਹੋਰ ਮੈਂ ਤਾਂ ਹੁਣ ਜਾਣਾ ਸੀਗਾ ਮੈਂ ਸ਼ਰ ਨੂੰ ਪਰ ਹਾਂ ਮੀਂਹ ਪੈਣ ਲੱਗ ਗਿਆ। ਅੱਛਾ ਜੀ ਤੁਸੀਂ ਸਾਡੇ ਵੱਲ ਨੂੰ ਆ ਜਾ ਤੁਾਨੂੰ ਥੇ ਵਧਆ ਮੌਸਮ ਮਿਲਜੁ, ਅੱਛਾ। ਹਾਂਜੀ ਸ਼ਿਮਲਾ-ਸ਼ਿਮਲਾ ਪਤਾ ਹੀ ਹੋਣਾ ਸਾਨੂੰ ਹਾਂਜੀ ਹਾਂਜੀ ਪਤਾ, ਹਾਂਜੀ ਹਾਂਜੀ ਉਥੇ ਆ ਜਾਓ ਆਵਾਂਗੇ-ਆਵਾਂਗੇ ਜਰੂਰ। ਚੱਕਰ ਮਾਰਾਂਗੇ ਇੱਕ ਤਾਂ ਤੁਹਾਡੇ ਕੋਲ ਜਾ ਤੁਹਾਡੇ ਕੋਲ ਜਰੂਰ ਆ। ਹਾਂਜੀ ਹਾਂਜੀ ਜ਼ਰੂਰ ਆਇਓ। ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ, ਅੱਛਾ ਜੀ ਥੈਂਕ ਯੂ ਜੀ, ਹਾਂ ਕਰਲਿਆ ਕਰੋ ਫੋਨ ਫੁਨ, ਕਰ ਲਿਆ ਕਰੋ ਸਾਨੂੰ, ਤੁਸੀਂ ਫੋਨ ਤੁਸੀਂ ਵੀ ਫੋਨ ਕਰ ਲਿਆ ਕਰੋ ਰੋਜ਼ ਰੋਜ਼ ਮੈਂ ਥੋੜਾ ਨਾ ਕਰ ਸਕਦੀ ਆ ਹਨਾ ਨਹੀਂ ਨਹੀਂ ਕਰ ਲਿਆ ਕਰੋ ਮੈਂ ਤੇ ਹੁਣ ਜ਼ਰੂਰ ਕਰੋਗੀ ਤੈਨੂੰ ਫੋਨ ਹਾਂਜੀ ਆਪਾਂ ਰੋਜ਼ ਗੱਲਾਂ ਕਰਿਆ ਕਰਾਂਗੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਹਾਂਜੀ ਜ਼ੂਰ ਹੋਰ ਸੁਣਾਓ, ਤੁਹਾਡੇ ਬਾਲ ਬੱਚੇ ਕਿਵੇਂ? ਵਧੀਆ ਵਧੀਆ ਦੋਨੋ ਦੋ ਬੱਚੇ ਨੇ ਮੇਰੇ, ਹਾਂ ਮੁੰਡਾ ਤੇ ਕੁੜੀ ਨੇ ਛੋਟੇ ਛੋਟੇ ਨਹੀਂ ਵੱਡੇ ਨੇਗੇ ਮੁੰਡਾ ਤੇ ਕੁੜੀ ਦੋਨੋਂ ਵੱਡੇ ਵੱਡੇ, ਅੱਛਾ ਅੱਛਾ, ਚਲੋ ਫੇਰ ਤਾਂ ਵਧੀਆ, ਉਹਨਾਂ ਨਾਲ ਉਹਨਾਂ ਨੂੰ ਦੇਖ ਕੇ, ਪ ਉਹਨਾਂ ਨੂੰ ਰੋਟੀ ਪਾਣੀ ਸਾਰਾ ਟਾਈਮ ਤੋਂ ਟਾਈਮ ਸਾਰਾ ਕਰਕੇ ਫਿਰ ਜਾਂਨੀ ਹੁਨੀ ਆ ਪਾਰਲਰ ਅੱਛਾ ਜੀ ਚਲੋ ਵਧੀਆ ਸਾਡੀ ਮੰਮੀ ਤਾਂ ਸਾਡ ਦੀ ਸੁਣਵਾਈ ਨੀ ਕਰਦੀ। ਸਾਡੀ ਮੰਮੀ ਸਾਡੀ ਪਰਵਾ ਹੀ ਨੀ ਕਰਦੀ ਸਾਨੂੰ ਗਿਆਰਾਂ ਗਿਆਰਾਂ ਵਜੇ ਰੋਟੀ ਮਿਲਦੀ ਆ ਮੰਮੀ ਨੂੰ ਕੰਮ ਬਹੁਤ ਹੋਣਗੇ ਨਾ। ਤਾਂ ਕਰਕੇ,
ਹਾਂਜੀ,
ਹਾਂਜੀ ਕੰਮ ਵੀ ਕਰਦੇ ਮੁੱਦੇ ਨੇ ਸਹੀ ਗੱਲ ਆ ਕੰਮ ਨਾਲ ਕਰਨੇ ਜਰੂਰੀ ਨ ਉਹ ਵੀ ਘਰ ਦਾ ਘਰ ਕੇ ਫਿਰ ਕਰਨਾ ਪੈਂਦਾ ਨਾ ਆਪ ਨੂੰ ਹ ਮੇਰਾ ਤਾਂ ਕੰਮ ਥੋੜੇ ਵੱਡੇ ਨੇ ਬੱਚੇ ਜੇ ਤਾਂ ਕਰ ਲੈਂਦੇ ਨੇ, ਥੋੜਾ-ਬਹੁਤਾ ਕਰਕੇ ਛੱਡ ਜਾਂਨੀ ਆ। ਅੱਛਾ ਜੀ, ਵਧੀਆ ਵਧੀਆ। ਤਾਂ ਕਰਕੇ। ਹੋਰ। ਔਰ ਬਸ ਵਧੀਆ, ਰੋਟੀ ਖਾ ਲਈ ਤੁਸੀਂ ਨਈ ਰੋਟੀ ਹੂਨ ਮੈਂ ਬ ਬਣਾਈ ਹੈਗੀ, ਹੁਣ ਬਸ ਖਾਣੀ ਏ। ਅੱਛਾ ਅੱਛਾ ਚੌਲ ਵੀ ਬਣਾਏ ਆ ਤੁਸੀਂ ਮਸਾਲੇ ਆਲੇ। ਹਾਂ ਚੋਲ ਵੀ ਬਣਾਏ ਆ। ਚਲੋ ਵਧੀਆ। ਤੁਸੀਂ ਆ ਜਾਓ ਖਾਣ ਵਾਸਤੇ ਨਹੀਂ, ਨਹੀਂ, ਮੈਂ ਘਰੇ ਖਾਓ ਹੁਣ, ਗਿਆਰਾ ਵਜੇ ਭੁੱਖ ਲੱਗਦੀ ਏਨੀ ਸ਼ੇ ਤਾਂ ਭੁੱਖ ਨੀ ਲਗਦੀ ਸਾਨੂੰ। ਅੱਛਾ, ਹਨਜੀ, ਥੋਨੂੰ ਚੋਲ ਪਸੰਦ ਨੇ ਚੌਲ, ਹਾਂਜੀ, ਬਹੁਤ ਪਸੰਦ ਨੇ। ਅੱਛਾ, ਮਸਾਲੇ ਆਲੇ ਹਾਂਜੀ, ਹਾਂਜੀ, ਮਸਾਲੇ ਆਲ਼ੇ। ਹ ਮੇਰੇ ਹੱਥ ਖਾ ਕੇ ਵੇਖ ਆਖਿਆ ਤੁਸੀਂ। ਬੜੇ ਪਸੰਦ ਕਰੋਗੇ। ਅੱਛਾ, ਕਿਹੜੇ ਪੜ੍ਹਾ ਨੇ ਸੋਆਬੀਨ ਪਾਕੇ ਜਾਂ ਮਟਰ ਆਲੇ, ਕਿਹੜੇ ਖਾਂਦੇ ਹੋ ਜੇ ਮਟਰ-ਆਲੂ ਅਪਾ ਸਾਰਾ ਨਾਲ ਪਾਂ ਲਿਆ ਸੋਆਬੀਨ, ਫੇਰ ਨੀ ਚੱਲਦਾ। ਚਲਦਾ, ਸਾਰਾ ਕੁਛ ਪਾਂ। ਤੇ ਫੇ ਦਸਦੋ। ਬਸ ਪਿਆਜ ਲੰਬੇ-ਲੰਬੇ ਮੋ ਟੇ ਮੋਟੇ ਕੱਟਣੇ ਨੇ। ਹਾਂਜੀ, ਹਾਂਜੀ। ਪਿਆਜ ਜਿਆਦਾ ਕੱਟੋ, ਅੱਧਾ ਕਿੱਲੋ ਦੋ ਗਲਾਸ ਅੱਪਾ ਚੋਲਾ ਦੇ ਬਣਾਣੇ ਆ ਨਾ ਪਿਆਜ ਖਾਸੇ ਸਾਰੇ ਕੱਟ ਲੈਣੇ ਨੇ। ਹਰਿਆ ਮਿਰਚਾ ਅੱਪਣੇ ਹਿਸਾਬ ਨਾਲ ਪਾ ਲੋ ਤੁਸੀਂ। ਘੱਟ ਖਾਂਨੇ ਓ, ਵੱਧ ਖਾਨੇ ਓ, ਤੁਹਾਨੂੰ ਹੁਣ ਪਤਾ ਹੋਊਗਾ।
ਹਾਂਜੀ ਹਾਂਜੀ, ਵੱਧ ਹੀ ਖਾਨੇ ਆ ਅਸੀਂ ਤਾਂ, ਕਿੱਲੋ-ਕਿੱਲੋ ਮਿਰਚਾ ਇੱਕ ਟਾਈਮ ਪਾ ਲੈ
ਚੱਲ ਪਾ ਲੈਨੇ ਆ। ਅੱਛਾ। ਆ ਨਾ ਮਿਰਚ ਚੀਨੀ ਨੀ ਖਾਣੀ ਚਾਹੀਦੀ। ਸਾਨੂੰ ਤਾਂ ਬੜੀ ਪਸੰਦ ਆ, ਸਾਨੂੰ ਤਾਂ ਮਿਰਚ ਲੱਗਦੀ ਨੀ ਇੰਨੀ ਮਿਰਚ ਪਾ ਕੇ ਵੀ। ਨਈ, ਨਹੀਂ ਤਾਂ ਫਿਰ ਧੂੰਏ ਕਿੱਧਰੋਂ ਵੀ ਨਿਕਲ ਨਿਕਲੁਗੇ।
ਨਾ ਤੂੰਏ ਨਿਕਲਦੇ ਨਾ, ਨਾ ਕੁਛ ਅਸਰ ਹੁੰਦਾ ਸਾਨੂੰ ਤਾਂ ਮਿਰਚਾਂ ਦਾ।
ਅੱਛਾ ਨਾ ਵ ਨੇ
ਅੱਛ।
ਅੱਛਾ ਅੱਛਾ ਠੀਕ ਘੱਟ ਖਾ ਲਿਆ ਕਰਾਂਗੇ ਚਲੋੱ ਤੁਸੀ ਰੇਸੀਪੀ ਦੱਸੋ ਹਾਂ ਬਸ ਪਿਆਜ਼ ਮੋਟੇ ਮੋਟੇ ਕੱਟ ਤੇ ਹਰੀਆਂ ਮਿਰਚਾਂ ਪਾ ਦੇਣੀਆਂ ਨੇ ਥੋੜੇ ਜਿਹੇ ਆਪਣਾ ਅਹ ਟਮਾਟਰ ਚਾਰ ਪੰਜ ਪਾ ਲਏ। ਬਸ ਉਹਨ ਪਿਆਜ ਨੂੰ ਲਾਲ ਕਰ ਲਾ। ਹਰੀਆਂ ਮਿਰਚਾਂ ਅਤੇ ਵਿ ਪਾ ਕੇ ਪਿਆਜ ਥੋੜੇ ਲਾਲ ਹੋ ਗਏ ਫੇਰ ਆਪਣੇ ਟਮਾਟਰ ਪਾ ਤੀ ਹਾਂਜੀ। ਤੋਂ ਪਹਿਲਾਂ ਤਾਂ ਤੇਲ ਪਾਣਾ ਜੀਰਾ ਤੇ ਤੇਲ
ਅੱਛਾ।
ਅੱਛਾ-ਅੱਛਾ। ਇਹ ਦੱਸੋ ਨਾ ਡਾਇਰੈਕਟ ਪਿਆਜ ਪਾ ਦੇਣੇ ਆ। ਪਹਿਲੇ ਜੀਰਾ ਪਹਿਲੇ ਤੇਲ ਪਾਣਾ ਫਿਰ ਜੀਰਾ ਪਾਣਾ ਫਿਰ ਪਿਆਜ਼ ਪਾਣੇ ਨੇ ਫਿਰ ਹਰੀਆਂ ਮਿਰਚਾਂ ਪਾਈਆ ਨੇ ਥੋੜੇ ਲਾਲ ਹੋਗੇ ਫਿਰ ਟਮਾਟਰ ਪਾ ਲੈਣੇ ਨੇ ਭੈਣ ਜੀ ਹੁਣ ਤਾਂ ਮੈਨੂੰ ਕੰਮ ਆ ਗਿਆ ਅਗਲੀ ਅਲੀ ਰਸਪੀ ਠੀਕ ਆ ਠੀਕ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ